ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂ ਜੀ ਕੀ ਹਾਲ ਹੈ
ਮੈਂ ਬਸ ਵਧੀਆ
ਹਾਂਜੀ ਹਾਂਜੀ ਆ ਰਹੀ ਹੈ
ਉਹ ਥੋੜਾ ਜ ਕ ਦੀ ਵਿੱਚ ਹੋ ਜਾਣਾ ਨੈਟ ਵਗੈਰਾ ਹੋਏ ਤੇ ਕਿ ਮੈਂ ਆਵਾਜ਼ ਦਾ
ਹਾਂਜੀ ਹਾਂਜੀ ਸ਼ੋਰ ਸ਼ੋਂਰ ਕੋਈ ਨੀ ਹੁਣ ਤਾਂ ਆ ਰਹੀ ਹੈ ਵੈਸੇ ਵਧੀਆ ਆ ਰਹੀ ਹੈ ਹੋਰ ਕੀ ਕਰ ਰਹੀ ਸੀ
ਮੈਂ ਇਹ ਬੱਸ ਬੈਠੀ ਹੋਈ ਸੀ ਉਹਨੇ ਇੱਕ ਪਾਰਸਲ ਰਿਸੀਵ ਕੀਤਾ ਹੈ ਅਤੇ ਓਹੀਓ ਚੈੱਕ ਕਰ ਰਹੀ ਸੀ
ਓਕੇ ਕੀ ਮੰਗਵਾਇਆ
ਮੈਂ ਨਾ ਉਹ ਮੰਗਵਾਇਆ ਯਾਰ ਮੇਰੇ ਨਾਲ ਹੇਰ ਹੇਅਰਫੋਾਲ ਬਹੁਤ ਹੋ ਰਿਹਾ ਮੇਰੀ ਸਿਟੀ ਚੇਂਜ ਹੋ ਗਈ ਨਾ ਉਸਚ ਨਾਲ ਮੇਰਾ ਡਾ ਹੇਅਰਫੋਲ ਹੋ ਰਿਹਾ ਹੈ ਤੇ ਮੈਂ ਨਾ ਉਹਨੂੰ ਮੰਗਵਾਏ ਸੀ ਰੋਜ਼ ਮੈਰੀ ਰੋਜ਼ਮੇਰੀ ਲੀਵਜ਼ ਹੁੰਦੇ ਆ ਨਾ ਉਹ ਮੰਗਵਾਏ ਸੀ ਨਾਲ ਹਾਂ ਮੈਂ ਨਾ ਦੇਖੀ ਸੀ ਆਨਲਾਈਨ ਕਿ ਉਹਦੀ ਮੈ ਅਕਚਲ਼ੀ ਅਨ ਮੱਰੀਡ ਟਾਈਮ ਉਜ਼ ਕਰਦੀ ਸੀ ਮੈਂ ਉਹਦੀ ਸਪਰੇ ਬਣਾ ਕੇ ਨਾ ਆਪਣੇ ਰੈਗੂਲਰ ਆਪਣੇ ਵਾਲਾਂ ਨੂੰ ਤੀ ਲਗਾਉਂਦੀ ਸੀ ਤੇ ਉਸ ਬਾਦ ਕੌਮ ਕਰਨੀ ਮੇਰੇ ਵਾਲ ਥੋੜੇ ਠੀਕ ਹੋ ਗਏ ਸੀ
ਅੱਛਾ
ਜਗ੍ਹਾ ਚੇਂਜ ਹੋ ਗਈ ਪਾਣੀ ਚੇਂਜ ਹੋ ਗਿਆ ਮੇਰੇ ਫਿਰ ਤੋਂ ਬੜੇ ਮੇਰੇ ਵਾਲ ਚੜੇ ਮੈਂ ਮੈਨੂੰ ਤੈੂੰ ਲਗ ਸੀ ਬਸ ਮੈਂ ਥੋੜੇ ਦਿਨਾ ਤ ਦਿਨ ਗੰਜੀ ਹੋ ਜਾਣਾ
ਨਹੀਂ ਨਹੀਂ ਹੁੰਦਾ ਵੈਸੇ ਨਾ ਸਟੇਟ ਚੇਂਜ ਹੋਏ ਪਾਣੀ ਚੇਂਜ ਹੋਏ ਨਾ ਫ਼ਰਕ ਪੈਂਦਾ ਐਕਚੁਲੀ ਮੇਰੇ ਵੀ ਨਾ ਬਿਫੋਰ ਮੈਰਿਜ ਬਹੁਤ ਅੱਛੇ ਔਰ ਸਮੂਥ ਵਾਲ ਸੀ ਹੈ ਲਾਈਕ ਸਾਡੇ ਉੱਤਰ ਪਾਣੀ ਬਹੁਤ ਅੱਛਾ ਹੈ ਉਹ ਮੈਨੂੰ ਪਤਾ ਲੱਗਿਆ ਆਪਣਾ ਆਪਣੇ ਕੋ ਸ਼ਹਿਰ ਦਾ ਪਾਂਣੀ ਬਹੁਤ ਵਧੀਆ ਸੀ ਕਿ ਅਹ ਉਹਦੇ ਨਾਲ ਮੇਰੀ ਗਰੋਥ ਵੀ ਅੱਛੀ ਰਹਿੰਦੀ ਸੀ ਈਵਨ ਸ਼ਾਈਨ ਵੀ ਬਹੁਤ ਪਿਆਰਾ ਸੀ ਸਮੂਥ ਵੀ ਰਹਿੰਦੇ ਸੀਤ ਕਈ ਵਾਰੀ ਨਹੀਂ ਵੀ ਆਪਾਂ ਕਈ ਵਾਰੀ ਪੈਕਸ ਲਗਾਈਏ ਅ ਸਿਰਮਸ ਲਗਾਾਈਏ ਤਾਂ ਵੀ ਮੇਰੇ ਏਅਰ ਬਹੁਤ ਅੱਛੇ ਰਹਿੰਦੇ ਸੀ ਬਟ ਯਆਰ ਹਨਾ ਥ੍ਰ ਹੈ ਅੱ ਬਟ ਕੀ ਹੈ ਹੁਣ ਜਦੋਂ ਦੇ ਆਪਾਂ ਸ਼ਿਫਟ ਹੋਇਆ ਲਾਈਕ ਇੱਥੇ ਆਇਆ ਇੱਥੇ ਦਾ ਪਾਣੀ ਐਏਡਾ ਹਾਰਡ ਹੈ ਨਾ ਉ- ਉੱਥੇ ਪਤਾ ਲੱਗ ਜਾਂਦਾ। ਕਿਉਂਕਿ ਬਿਲਕੁਲ ਇੱਥਰੇ ਜਿੱਦੋਂ ਟੈਪਸ ਵਗੈਰਾ ਸਾਰੇ ਖ਼ਰਾਬ ਹੋਏ ਪਏ ਸੋਚੋ ਸਾਡੇ ਵਾਲਾਂ ਦਾ ਕੀ ਹਾਲ ਹੋਇਆ ਹੋਏਗਾ। ਮੈਂ ਇੰਨੇ ਕੰਡੀਸ਼ਨਰਸ਼, ਮੈਂ ਸੱਚੀ ਕਹਿ ਮੈਂ ਇਨੇ ਕੰਡੀਸ਼ਨਰ ਲਗਾਉਦੀ ਹਾਂ, ਜਾਂ ਫਿਰ ਮੈਂ ਇਨੇ ਘਰ ਆਪਣੇ ਜੋ ਹੁੰਦੇ ਜੋ, ਵੀ ਇਲਾਜ ਹੁੰਦੇ ਮੈਂ ਕਈ ਵਾਰੀ ਐਗ ਲਗਾ ਲਾਂਗੀ ।ਘਡ ਲਗਾ ਲੈਂਗੀ ਜਾਂ ਮੈਂ ਇਹਨੇ ਪੈਕਸ ਲਿਆ ਕੇ ਰੱਖੇ ਹੋਏ ਨੇ ਬਟ ਯਾਰ, ਸਭ ਬੇਕਾਰ ਹੈ। ਲ ਲਗਾ ਕੇ ਵੀ ਨਾ ਮੇਰੇ ਵਾੱਲ ਉੱਦਾਂ ਦੇ ਹੋ ਏਡੇ ਹਾਰਡ ਔਰ ਰਫ -ਰਫ ਜੇ ਦਿੰਦੇ ਹੈ।
ਬਿਲਕੁਲ ਸਹੀ ਕਹਿ ਰਹੇ ਹੋ। ਮੇਰਾ ਨਾ ਮੇਰਾ ਵੀ ਸੇਮ ਏਦਾਂ ਹੈ। ਮਤਲਬ ਆਪਣੇ ਜਦੋਂ ਮੈਂ ਆਪਣੇ ਅ ਮੰਮਾ- ਪਾਪਾ ਵਾਲੀ ਸਾਈਡ ਹੈਗੀ ਸੀ ।ਘਰ ਜਦੋਂ ਤੇ ਉਸ ਵਕਤ ਮੈਨੂੰ ਮੈਂ ਕੁ ਕੁਛ ਵੀ ਨਾ ਲਗਾਵਾਂ ਨਾ ਵਾਲਾਂ ਨੂੰ ਮੇਰੀ ਵਾਲ ਸੀ਼ਲਕ ਮੇਰੇ ਹੈ ਥੋੜੀ ਜਿਹੇ ਬਾਊਂਸੀ ਹੈ। ਕਰਲੀ ਹੇਯਰ ਨੇ ਸਟਿੱਲ ਬਹੁਤ ਸੋਫਟ ਰਹਿੰਦੇ ਸੀ। ਮੈਨੂੰ ਜ਼ਰੂਰਤ ਨੀ ਪੈਂਦੀ ਸੀ। ਕੁਛ ਹੋਰ ਯੂਜ ਕਰਨ ਦੀ ਬਟ ਹੁਣ ਦੇ ਟਾਈਮ ਚ, ਏਡਾਂ ਜ਼ਿਆਦਾ ਮੇਰੇ ਵਾਲ ਰਫ ਹੋ ਗਏ ਨੇ, ਕੀ ਮੈਨੂੰ, ਇਨਾ ਯੂਜ ਕਰਨਾ ਪੈਂਦਾ ਨਾ। ਤੇ ਬਸ ਕੀ ਦੱਸਾਂ। ਮੈਂ ਤੇ ਆਪੇ ਖੁੱਦ ਇਨਾ ਕੁਛ ਲਗਾ ਰਹੀ ਹਾਂ। ਅਹ ਹੁਣ ਨੀ ਮੈਂ ਕੁੱਛ ਕਰ ਪਾੰਦੀ ਹਾਂ ਮੈਂ ਰੋਕ ਤਾਂ ਮੈਂ ਸਿਰਫ ਵਾਲ ਝੜਦੇ ਹੀ ਪਏ ਨੇ ਹੁਣ ਰੋਕ ਲੋ। ਸੋਪ -ਸੁਪ ਬਾਅਦ ਚ ਦੇਖ ਲਾਂਗੀ। ਕਿੱਦਾਂ ਕਰਨਾ ਇਹਨਾਂ ਨੂੰ, ਪਹਿਲੇ ਵਾਲ ਰੋਕ ਲਓ ਹੁਣ। ਕੀ ਕਰਨਾ ਸੋਫਟ ਕਰਦੇ- ਕਰਦੇ ਕੰਡੀਸ਼ਨ ਲਗਾਏ ਜਾਂਦੇ ਪੀ ਹਾਂ। ਵਾਲ ਹੋਰ ਪਤਲੇ ਹੋਏ
ਹੋਰ ਥਿੰਨ ਹੋ ਜਾਂਦੇ ਤੇ ਗਿਰਦੇ ਹੈ, ਸਹੀ ਗੱਲ ਹੈ ਐਟਲੀਸਟ ਵਿਊਮ ਖਤਮ ਹੋ ਰਿਹਾ ਵਾਲਦਾ ਸਹੀ ਕਹਿ ਰਹੇ ਹੋ ਅਰੇ ਮੈਂ ਤਾਂ ਕਈ ਵਾਰੀ ਉਹ ਵੀ ਲਗਾਏ ਨੇ ਕੀ ਨਾਮ ਕਹਿੰਦੇ ਆ ਹੇਅਰ ਲੋਸ ਤੇ ਨਾ ਉਹ ਲਗਾਉਂਦੀ ਸੀ। ਮੈਂ ਕਸਟਰਇਲ ਓਇਲ ਹੁੰਦਾ ਏ ਨਾ ਉਹਦੇ ਵਿੱਚ ਨਾ ਮੈਂ ਆਲਮੰਡ ਓਇਲ ਮਿਕਸ ਕਰਕੇ ਕਿਉਂਕ ਕੋਲਸਟੋਇਲ ਹਾਡ ਹੰਦਾ ਹੈ। ਉ ਵਾਲਾਂ ਨੂੰ ਬ ਹਾਰੜ ਕਰ ਦਿੰਦਾ ਬਟ ਉਹਦੇ ਨਾ ਗਰੋਥ ਬਹੁਤ ਅੱਛੀ ਹੁੰਦੀ ਹਾਂ। ਤੇ ਮੈਂ ਕਾਸਟਰ ਓਇਲ ਦੇ ਵਿੱਚ ਨਾ ਉਹਨੂੰ ਮਿਕਸ ਕਰਕੇ ਆਲਮੰਡ ਓਇਲ ਨੂੰ ਮਿਕਸ ਕਰਕੇ ਕਾਫੀ ਦੇਰ ਲਗਾਉਂਦੀ ਰਹੀ ਹਾਂ। ਉਹਦੇ ਨਾਲ ਵੀ ਮੇਰੀ ਗਰੋਥ ਅੱਛੀ ਰਹੀ ਹੈ। ਕਿਸੇ ਨੇ ਨਾ ਮੈਨੂੰ ਇੱਕ ਘਰੇਲੂ ਇਲਾਜ ਦੱਸਿਆ ਸੀ। ਲਾਈਕ ਨਾ ਅਹ ਕੋਈ ਅਹ ਇੱਕ ਫਲਾਰ ਆਉਂਦਾ ਹੈ। ਬਿਸਕਸ ਉਹਦੇ ਲੀਵਸ ਹੋ ਗਏ ।ਹਨਾ ਮੇ ਪਥਰੇ ਹੋ ਗਏ। ਕੋਈ ਕੋ ਬਲੈਕ ਕੀ ਕਹਿੰਦੇ ਆ ਉਹਨੂੰ ਯਾਰ ਪਤਾ ਨੀ ਮੈਨੂੰ ਓਇਲ ਬਣਾਉਂਦੇ ਸੀ ।ਹਾਂ ਉਹ ਹਾਂ ਸਭ ਚੀਜ਼ਾਂ ਪਾ ਕੇ ਓਇਲ ਨ ਬਣਾਉਂਦੇ ਸੀ। ਜਿੱਦਾਂ ਉਹ ਪਤਾ ਨੀ ਯਾਰ ਕੀ ਬੋਲਦੇ ਉਹਨੂੰ ਕੁਲਵੰਜੀ ਬੋਲਦੇ ਆ। ਉਹ ਪਾਦੇ ਆ ਹੈਨਾ ਜੀ ਤੇ ਉਹ ਕੋਕੋਨਟ ਚਾਰ ਪੰਜ ਚੀਜ਼ਾਂ ਪਾ ਕੇ ਨਾ ਆਪਾਂ ਉਹਨੂੰ ਅੱਛੀ ਤਰੀਕੇ ਨਾਲ ਬੋਇਲ ਕਰਦੇ ਸੀ ਇਨਫੈਕਟ ਓਇਲ ਦਾ ਵੀ ਕਲਰ ਥੋੜਾ ਚੇਂਜ ਹੋ ਜਾਂਦਾ ਸੀ ਫੇਰ ਆਪਾਂ ਉਹ ਓਇਲ ਸਿਰ ਤੇ ਯੂਜ ਕੀਤਾ ਥੋੜਾ ਜਿਹਾ ਨਾ ਮਤਲਬ ਉਹਦਾ
ਸਮੈਲ ਹਾਂ ਮੈਂ ਸਮਝ ਗਈ, ਅਸੀਂ ਵੀ ਬਣਾਦੇ ਸੀ ਉਹ ਔਨਲਾਈਨ ਵੇਖ ਬੜਾ ਕੁਛ ਕੀਤਾ ਆਪਣੇ ਵਾਲਾਂ ਨੂੰ ਠੀਕ ਕਰਨ ਵਾਸਤੇ ਪਰ ਨਹੀਂ ਹੁੰਦਾ ਮੈਂ ਤਾਂ ਬੜੀ ਪਰੇਸ਼ਾਨ ਹੋ ਗਈ ਹੁਣ ਜਾ ਕੇ ਹਾਂ ਸਹੀ ਗੱਲ ਹੈ ਤੂੰ ਤੁਹਾਡੇ ਤੇ ਵੈਸੇ ਬੇਟੀ ਹੋਈ ਦੀ ਹੁਣ ਤੁਹਾਡੇ ਚੜਨ ਵੀ ਲੱਗਦੇ ਨੇ ਹਣੋਂ
ਮੇਰੇ ਹਾਂ ਮੇਰਾ ਲਗ ਲਗ ਜਾਨ ਨੀ ਮੇਰੇ ਲੱਗ ਗਏ ਨੇ ਮੇਰਾ ਹੇਅਰ ਲੋੋਸ ਸ਼ੁਰੂ ਹੋ ਗਿਆ। ਮਤਲਬ ਮੈਂ ਓਦਾਂ ਹੀ ਏਦਾਂ ਸਿਰ ਚਾਰ ਹੱਥ ਮਾਰਦੀ ਤੇ ਮੇਰੇ ਹਥਾਂ ਚ ਇੰਨੇ ਸਾਰੇ ਵਾਲਂ ਆਗਦਾ
ਹਏ ਤੁਹਾਡੀ ਆਜ਼ ਇਡੇ ਸੋਹਣੀ ਹੈਗੇ ਨੇ
ਬਾਈ ਕੁਛ ਨੀ ਰਹਿਣਾ ਹਾਂ ਨਹੀਂ ਨੀ ਏਦਾਂ ਨਾ ਬੋਲੋ ਯਾਰ ਮੈਂ ਤਾਂ ਇਲਾਜ ਸ਼ੁਰੂ ਕਰ ਤਾ ਹੈ ਮੈਂ ਥੋੜਾ ਬਹੁਤਾ ਥੋੜਾ ਬੋਤਾ ਜਿੱਦਾਂ ਉਹਨਾਂ ਨੂੰ ਦੱਸਿਆ ਨਾ ਕੁਛ ਨਾ ਕੁਛ ਕਰਦੀ ਰਹਿੰਦੀ ਆ ਮੈ ਕੁੱਛ ਲੋਪੈਥਿਕ ਮੈਡੀਸਨ, ਕੁੱਛ ਨਾ ਗਮੀ ਵਗੈਰਾ ਸੀਗੀਆਂ ਔਨਲਾਈਨ ਮੈਂ ਦੇਖਿਆ ਸੀ ਮੈਂ ਉਹ ਵੀ ਮੰਗਵਾਈਆਂ ਹੋਈਆਂ। ਉਹ ਕਹਿੰਦੇ ਥ੍ਰਰੀ ਮੰਥਸ ਖਾਓ ਤੇ ਅ ਮਤਲਬ ਲਾਈਕ ਬੇਬੀ ਹੇਅਰਸ ਵੀ ਆਉਣੇ ਸ਼ੁਰੂ ਹੋ ਜਾਂਦੇ ਤੇ ਜੋ ਸਾਡੇ ਹੈ ਉਹ ਵੀ ਬਚ ਜਾਂਦੇ ਨੇ। ਬਟ ਉਹ ਬੇਬੀ ਆਪਣੇ ਬੇਬੀ ਦੇ ਨਾਲ ਸਭ ਚੀਜ਼ਾਂ ਆਪਣੇ ਆਪ ਨੂੰ ਵੀ ਮੈਨੇਜ ਕਰਨਾ ਬਹੁਤ ਮੁਸ਼ਕਿਲ ਹੈ ਪੂਰੇ ਦਿਨ ਉਹਨੂੰ ਉਹਦੇ ਮੈਨੇਜਮੈਂਟ ਚ ਮੇਰਾ ਨਿਕਲ ਜਾਂਦਾ ਹੈ ਆਪਣੇ ਲਈ ਮੈਂ ਨਹੀ ਦੇਖ ਪਾਦੀ ਕਿ ਮੈਂ ਕੋਈ ਹੇਅਰ ਤੇ ਕੋਈ ਤੇਲ ਲਗਾ ਲਾ ਕੋਈ ਮੈਂ ਮਸਾਜ
ਅਰੇ ਉਹ ਉੱਥੇ ਕਿਸੇ ਹੋਰ ਤਰਫ ਦੇਖਣ ਨੀ ਦਿੰਦੇ ਬੱਚੇ ਅੱਜ ਕੱਲ ਦੇ
ਬਿਲਕੁਲ ਨੀ
ਨਹੀਂ ਨਹੀਂ ਤੁਸੀਂ ਕਰੋ ਬਈ ਕੁਛ ਨਾ ਕੁਛ ਆਪਣੇ ਵਾਲਾਂ ਦਾ ਕਰੋ ਇੰਨੇ ਪਿਆਰੇ ਤੁਹਾਡੇ ਵਾਹ ਹੇ ਗਨੇ ਤੁਸੀਂ ਉਹਦੇ ਜ਼ਿਆਦਾ ਹੇਅਰ ਹੇਅਰ ਫੋਲ ਹੋ ਗਏ ਤੇ ਫੇਰ ਉਹਨੂੰ ਰਿਕਵਰ ਕਰਨਾ ਬੜਾ ਟਾਈਮ ਲਗ ਜ
ਮੁਸ਼ਕਿਲ ਹੋ ਜਾਂਦਾ ਬਿਲਕੁਲ ਸਹੀ ਕਹਿ ਰਿਹੇ ਮੈ ਹੁਣੇ ਸੋਚ ਰਹੀ ਸੀ ਕਿ ਮੈਂ ਕਦੋ
ਤੁਸੀਂ ਕੰਮ ਕਰੋ ਨਾ ਤੁਸੀਂ ਔਨਲਾਈਨ ਜਿਸ ਮੈਂ ਮੰਗਵਾਇਆ ਮੈਂ ਰੋਜ਼ਮੈਰੀ ਮੰਗਵਾਇਆ ਤੇ ਨਾਲ ਬੋਟਲ ਸਪ੍ਰਰੇ ਬੋਟਲ ਆ ਗਿਆਂ ਦੋ ਤੁਸੀਂ ਵੀ ਓਦਾਂ ਇੱਕ ਜਸਟ ਆਪਣਾ ਨਾਂ ਦਾਂ ਸੀ ਰੋਜ਼ਮੈਰੀ ਦੇ ਵਿੱਚ ਮੈਂ ਕੀ ਕਰਦੀ ਹਾਂ ਮੈਂ ਮੇਥੇ ਪਾ ਦਿੰਦੀ ਹਾਂ ਕੁਲਵੰਜੀ ਲੋਂਂਗ ਲੋਂਗ ਅੱਛੇ ਹੁੰਦੇ ਬਾਲਾਂ ਵਾਸਤੇ ਨਾ ਤੇ ਮੈਂ ਲੋਂਗ ਹਾਂ ਲੌਂਗ ਵੀ ਮੈਂ ਪਾਉਂਦੀ ਹਾਂ ਉਹਦਾ ਕੁਛ ਹੁੰਦਾ ਸ਼ੇਦ ਮੈਨੂੰ ਐਕਚੁਅਲ ਵਰਡ ਨਹੀਂ ਪਤਾ ਹੈ ਤੜਕਾਣ ਲਈ
ਸਿਰ ਤੜਕਾ ਤੇ ਨਹੀਂ ਲਗਾ ਰਹੇ
ਨਹੀਂ ਮੈਂ ਹਲਦੀ ਮਿਰਚ ਥੋੜੀ ਪਾਈ ਹਜੇ
ਓਕੇ- ਓਕੇ
ਪਾਈ ਦਾ ਹੁੰਦਾ ਮੈਂ ਪਾਇਆ ਸੀ ਲੋਂਗ ਉਹਨਾ ਚ ਸ਼ਾਇਦ ਕੀੜਾ ਕੂੜਾ ਨੀ ਹੁੰਦਾ ਕੁਛ ਵਾਲਾ ਵਾਸੇ ਅਛਾ ਆਉਂਦਾ ਹੈ
ਓਕੇ-ਓਕੇ ਹਾਂ ਮੈਂ ਸਮਝ ਗਈ ਐਸ ਮੇ ਬੀ ਕਾਇਡ ਔਫ ਐਂਟੀ ਫੰਗਲ ਟਾਈਪ
ਹਾਂ- ਹਾਂ ਬਸ- ਬਸ ਉਹ ਕੁਛ ਐਦਾਂ ਦਾ ਹੀ ਕਰਦਾ ਤੇ ਨਾ ਉਹ ਕਰਕੇ ਮੈਨੂੰ ਬਹੁਤ ਚਿਕਨ ਨਾਲ ਬੋਇਲ ਕਰਦੀ ਆ ਰੋਜ਼ਮੈਰੀ ਦੇ ਪੱਤੇ ਪਾ ਕੇ ਬਹੁਤ ਡਬਲ ਪਾਣੀ ਪਾਉਂਦੀ ਹੈ ਜਦੋਂ ਕੋ ਦ ਦੋ ਗਲਾਸ ਪਾ ਕੇ ਇੱਕ ਗਲਾਸ ਲ ਬੈਂਦਾ ਤਾਂ ਤੱਕ ਮੈਨੂੰ ਰਜ ਰਜਾਂਉਦੀ ਰਹਿੰਦੀ ਆ ਫਿਰ ਨਾ ਰੈਗੂਲਰ ਓਵਰ ਨਈਟ ਹਾਂ ਨ ਸਪਰੇ ਲਗਾ ਕੇ ਰੱਖਣੀ ਹੈ ਰਾਤੀ ਸੋਣ ਤੋਂ ਪਹਿਲੇ ਲਗਾ ਲੋ ਕੋਮ ਕਰੋ ਬ੍ਰੇਡਸ ਕਰਲਓ ਓ ਓਇਲੀੰਗ ਰੱਖੋ ਤੇ ਮੈਂ ਰਿਜ਼ਲਟ ਦੇਖਿਆ ਐਕਚੁਅਲ ਚ ਮੈਂ ਜਦੋਂ ਘਰ ਸੀਗੀ ਮੇਰੇ ਵਾਲ ਬਹੁਤ ਸੋਫਟ ਹੋ ਗਏ ਸੀ ਜਿੱਦਾਂ ਸਾਡੇ ਸਨਫਲਾਵਰ ਬਣ ਜਾਂਦੇ ਆ ਨਾ ਵਾਲਾਂ ਦਾ ਹਾਂ ਮੈਂ ਇਹਦਾ ਰਿਜ਼ਲਟ ਜਿੱਦਾਂ ਸਾਡੇ ਪਹਿਲਾ ਤਾਂ ਸਨਫਲਾਵਰ ਨਹੀਂ ਬਣ ਜਾਂਦੇ ਸੀ ਨਿੱਕੇ ਨਿੱਕੇ ਸਾਰੇ ਬੇਬੀ ਹੇਅਰ ਖੜੇ ਹੋ ਜਾਂਦੇ ਨੇ ਕਰੰਟ-ਕਰੰਟ ਲੱਗੀ ਹੁੰਦੀ ਹੈ ਓਦਾਂ ਤੇ ਮੇਰੇ ਉਹ ਚੀਜ਼ ਖਤਮ ਹੋ ਗਈ ਸੀ ਮੇਰੀ ਮੇਰੇ ਬਹੁਤ ਪਿਆਰੇ ਟੈਕਸਚਰ ਹੋ ਗਿਆ ਸੀ ਵਾਲਾਂ ਦਾ ਮੇਰੀ ਗਰੋਥ ਵੀ ਹੋਈ ਹੈ ਮੇਰੇ ਵਾਲ ਸੋਫਟ ਵੀ ਹੋ ਗਏ ਨੇ ਵੋਲੀਊਮ ਵੀ ਇਨਫੈਕਟ ਵੱਧ ਗਿਆ ਸੀ ਮੇਰੇ ਵਾਲਾਂ ਦਾ ਤੇ ਹੁਣ ਜਿੱਦਾਂ ਮੈਂ ਜਿੰਨਾ ਟਾਈਮ ਰਿਕਵਰੀ ਚ ਲੱਗਿਆ ਹਾਂ ਤੁਸੀਂ ਲਗਾਓ।
ਯਾਰ ਇੱਕ -ਅੱਧੀ ਵਾਰੀ ਹੂੰ
ਮੰਗਵਾਣਾ ਤੁਸੀਂ ਔਨਲਾਈਨ ਮੈਂ ਤੁਸੀਂ ਕਹੋ ਤੁਹਾਨੂੰ ਮੈਂ ਲਿੰਕ ਸ਼ੇਅਰ ਕਰਾਂਗੀ, ਮੰਗਵਾ ਲੋ ਹਾਲਾਂਕਿ ਅੱਜ ਕਲ ਔਨਲਾਈਨ ਮੈਂ ਉਸਸੀ ਸਾਈਟ ਉਪਰ ਦੇਖ ਰਹੀ ਸੀ। ਤੇ ਉਹ ਜਿਹੜੇ ਹੁੰਦੇ ਨੇ ਰੇਟ ਥਾ ਸ਼ਿਕਾਰੀ ਇਹ ਸਭ ਚੀਜ਼ਾਂ ਜਿਹੜੀ ਵਾਲਾ ਵਾਸਤੇ ਯੂਜ - ਹੁੰਦੀ ਹੈ। ਸਭ ਔਨਲਾਈਨ ਮਿਲ ਰਹੀ ਸੀ ਨਿੱਕੇ-ਨਿੱਕੇ, ਪੈਕਿੰਗ ਦੇ ਵਿੱਚ
ਓਕੇ ਉਹ ਵੀ ਅੱਛੇ ਹੁੰਦੇ ਬਾਲਾਂ ਲਈ ਮੈਂ ਸੁਣ ਜੇਠਾ ਵਗੈਰਾ ਹਾਂ ਅੱਛਾ ਹੁੰਦਾ, ਪਰ ਯਾਰ ਆਪਾਂ ਕੀ ਕਿ ਲਗਾਣਾ ਵਾਲਾ ਤੇ, ਮੈਨੂੰ ਐ ਨੀ ਸਮਝ ਆਦੀ ਹੁਣ ਜ ਹੁਣ ਮੈਂ ਦੇਖਦੀ ਹਾਂ ਤੁਸੀਂ ਰੋਜ਼ਮੇਰੀ ਕਹਿ ਰਹੇ ਹੋ ਨਾ ਮੈਂ ਇਹਨੂੰ ਵੀ ਟਰਾਈ ਕਰਦੀ ਹਾਂ ਕਿ ਇਹਦਾ ਠੀਕ ਬਹੁਤ ਆਦਾ
ਵਾਰੀ ਤੁਸੀਂ ਇੱਕ ਵਾਰੀ ਬਣਾਣਾ ਤੇ ਰਾਤੀ ਸੌਣ ਤੋਂ ਪਹਿਲੇ ਥੋੜਾ ਹੇਅਰ ਸਪਰੇ ਕਰ ਦੇ ਜ਼ਿਆਦਾ ਸੀ ਨਾ ਜਿੱਦਾਂ ਸੀ ਉੱਪਰ- ਉੱਪਰ ਔਇਲਿੰਗ
ਜਿਹਦੇ ਨਾਲ ਗਰੋ ਹੁੰਦਾ ਜਾਂ ਫਿਰ ਸਮੂਥ ਹੁੰਦੇ ਨੇ,
ਉਹਦੇ ਨਾਲ ਸਮੂਥਨੈਸ ਵੀ ਆਦੀ ਹੈ ਗਰੋਥ ਵੀ ਹੁੰਦੀ ਹੈ।
ਓਕੇ ਕਰਦੀ ਹਾਂ ਫਿਰ ਮੈਂ ਯਾਰ ਕੁਛ ਕਰਦੀ ਆ।
ਮੰਗਵਾਓ ਤੁਸੀਂ ਕਿਉਂਕਿ ਮੈਂ ਉਹ ਘੁਮਾ ਫਿਰਾ ਕੇ ਜ਼ਿਆਦਾ ਗੱਲ ਨੀ ਕਰਦੀ ਪਰ ਮੈਂ ਇਨਾ ਮ ਨ ਪਤਾ ਜੋ ਮੈਂ ਯੂਜ ਕੀਤਾ ਮੈਂ ਉਸ ਚੀਜ਼ ਉਪਰ ਕਹਿੰਦੀ ਆ। ਉਹ ਅੱਛਾ ਤੁਸੀਂ ਕਰੋ ਇੱਕ ਵਾਰੀ ਯੂਜ ਤੁਹਾਨੂੰ ਰਿਜਲਟ ਦਿਖਣਗੇ ਇਹਦੇ ਥੋੜਾ ਟਾਈਮ ਲੱਗਦਾ ਉਹ ਵੀ ਚਲ, ਹਾਂ ਮੈਂ ਤੁਹਾਨੂੰ
ਹ ਲਿੰਕ ਸ਼ੇਅਰ ਕਰ ਦਿਓ ਪਤਾ ਮੈਂ ਕਦੀ -ਕਦੀ ਇਹ ਵੀ ਸੋਚਦੀ ਕਿ ਯਾਰ ਇਹ ਸਭ ਚੀਜ਼ਾਂ ਨੂੰ ਖਤਮ ਕਰਕੇ ਨਾ, ਮੈ ਰੀਬੋਂਡਿੰਗ ਹੀ ਕਰਵਾ ਲੈਂਦੇ। ਬਟ ਉਹਦਾ, ਯਾਰ ਸੇਮ ਮੈਂ ਉਹਦਾ ਆਊਟ ਪੁੱਟ ਸੁਣਿਆ ਹੋਇਆ। ਨਾ ਮੇਰੀ ਇੱਕ ਇਕ ਨੋਨ ਸੀ ਤੇ ਉਹਨਾ ਦਾ ਆਪਣਾ ਲੋਨ ਸੀ ਤੇ ਮੈਂ ਜਦੋਂ ਉਹਨਾਂ ਦਾ ਮੈਂ ਬਸ ਪੁੱਛਿਆ ਕਿ ਲਾਈਕ ਮੈਂ ਕਰਵਾਣੇ ਤੇ ਮੈਂ ਦੱਸ ਕਿਹੜੇ ਵੀਕ ਆ ਤੇਰੇ ਕੋਲ ਤੇ ਉਹਨੇ ਮੈਨੂੰ ਬੜਾ ਮਤਲਬ ਕਿ ਉਹਨੇ ਕ ਕਹਿੰਦੀ ਦੇਖੋ ਤੁਸੀਂ ਮੇਰੇ ਕੋਲ ਆਓਗੇ। ਮੈਨੂੰ ਤਾਂ ਫ਼ਾਇਦਾ ਹੀ ਹੈ ਮੇਰਾ ਕਸਟਮਰ ਹੋਬਟ ਕਹਿੰਦੀ ਮੈਂ ਤੁਹਾਨੂੰ ਅਡਵਾਈਜ਼ ਕਰਾਂਗੀ ਕਿ ਤੁਸੀਂ ਨਾ ਕਰਵਾਈਓ ਕਿਉਂਕਿ ਇਹਦੇ ਨਾਲ ਇੱਕ ਇੱਕ ਵਾਰ ਤਾਂ ਚਲੋ ਵਾਲ ਬੜੇ ਅੱਛੇ ਹੋ ਜਾਂਦੇ ਸਾਡੇ ਸਾਨੂੰ ਕੋਈ ਕੁਛ ਕੰਮ ਦੀ ਲੋੜ ਨਹੀਂ ਪੈ ਜਾਂਦੀ ਸ ਕਹਿੰਦੀ ਕੀ ਹੁੰਦਾ ਸਲੋਲੀ ਕੀ ਹੁੰਦਾ ਤੁਹਾਡੇ ਜੋ ਹੈ ਸ਼ਿਰਕ ਹੋਣਾ ਸ਼ੁਰੂ ਸ਼ੁਰੂ ਹੋ ਜਾਂਦੇ ਨੇ ਵੋਲਿਮਅ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ ਔਰ ਮੈਂ ਨਾ ਦੋ ਤਿੰਨ ਲੀ ਨੂੰ ਦੇਖਿਆ ਵੀ ਹੈ ਉਹਨਾ ਨੇ ਜਿਸ ਤਿੰਨ ਚਾਰ ਦੋ ਤਿੰਨ ਵਾਰੀ ਰਿਵਾਰਡਿੰਗ ਕਰਵਾ ਲਈ ਕਿਉਂਕ ਫ਼ਿਰ ਤੁਹਾਨੂੰ ਇੱਕ ਵਾਰੀ ਕਰਵਾਓਗੇ ਨਾ ਫੇਰ ਤੁਹਾਨੂੰ ਦੁਬਾਰਾ ਕਰਵਾਉਣੀ ਪਏਗੀ ਫਿਰ ਤੁਸੀਂ ਰਹਿ ਨੀ ਸਕਦੇ ਪਸੰਦ ਨੀ ਆਣਗੇ ਤੁਹਾਨੂੰ ਫੇਰ ਉਹੀ ਉਹ ਚੀਜ਼ ਪਸੰਦ ਆਏਗੀ ਕਿ ਇੱਕ ਉਹ ਨਾ ਮਤਲਬ ਕਿ ਇੱਕ ਉਹ ਗਰੂਮਡ ਰਹਿੰਦੇ ਹੋ ਤੁਸੀਂ ਫਿਰ ਉਲਵੇਜ਼ ਕੋਈ ਐ ਨੀ ਕਿ ਤੁਸੀਂ ਕੰਘੀਆਂ ਕਰੋ ਹੇਅਰ ਸਟਾਈਲਿੰਗ ਕਰੋ ਅੱਧੇ ਕਲਿਪ ਕੀਤਾ ਚਲੇ ਗਏ ਤੇ ਫੇਰ ਤੁਹਾਨੂੰ ਜਦੋਂ ਦੁਬਾਰਾ ਤੁਹਾਡੇ ਵੇਵੀ ਹੇਅਰਸ ਆਉਣਗੇ ਨਾ ਫੇਰ ਨੀ ਤੁਹਾਨੂੰ ਪਸੰਦ ਆਣਗੇ ਫਿਰ ਮਨ ਕਰੇਗਾ ਨਹੀਂ ਅਗੇਨ ਜਾਓ ਰਿਬੋਂਡਿੰਗ ਕਰਵਾਓ ਬਟ ਕੀ ਹੈ
ਸਹੀ ਕਹਿ ਰਹੇ ਨਹੀਂ ਮੈਂ ਵੀ ਇਹ ਸੁਣਿਆ ਹੋਇਆ ਮੇਰਾ ਵੀ ਖੁਦ ਦਾ ਕਈ ਵਾਰੀ ਮਨ ਕਰਦਾ ਮੇਰੇ ਊਲਰੇਡੀ ਕਰਲੀ ਹੇਅਰਸ ਹੈਗੇ ਨੇ ਮੇਰਾ ਕਈ ਵਾਰੀ ਮਨ ਕਰਦਾ ਮੈਂ ਕਰਵਾਵਾਂ ਮੇਰੀ ਵਾਲ ਸਟੇਟ ਹੋ ਜਾਣ ਪਰ ਫੇਰ ਓਹੀਓ ਬਾਅਦ ਚ ਡਰ ਲੱਗਦਾ ਕਿ ਇੱਕ ਵਾਰੀ ਸ਼ੌਂਕੀ ਸ਼ੌਂਕੀ ਕਰਵਾ ਤੇ ਲਿਆ ਉਹਨਾਂ ਹੇਅਰਫੋਾਲ ਬਹੁਤ ਹੁੰਦੇ ਹੈ ਪਤਲੇ ਕਿਉਕਿ ਹੀਟ ਹੀ ਐਨੀ ਲੱਗਦੀ ਹੈ
ਚਲੋ ਕੋਈ ਨੀ ਦੇਖਦੀ ਆ ਯਾਰ ਤੁਸੀਂ ਮੈਨੂੰ ਲਿੰਕ ਸ਼ੇਅਰ ਕਰਿਓ ਠੀਕ ਹੈ
ਹਾਂ ਹਾਂ ਮੈਂ ਮੈਂ ਕਰਾਂਗੀ ਤੁਹਾਨੂੰ ਲਿੰਕ ਚਲੋ ਠੀਕ ਹੈ ਫਿਰ ਓਕੇ ਬਾਏ -ਬਾਏ